ਹਾਂਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ ਸਭ ਵਧੀਆ।
ਹਾਂਜੀ ਮੈਂ ਵੀ ਵਧੀਆ, ਤੁਸੀਂ ਸੁਣਾਓ?
ਬਸ ਕੁੱਛ ਨੀ ਹੁਨੇ ਬਸ ਡਿਨਰ ਕੀਤਾ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੀਆਂ ਤੁਹਾਨੂੰ ਪਤਾ ਤੇ ਐ ਇਹ ਗਰਮੀ ਵੀ ਕਿੰਨੀ ਹੋ ਗਈ ਦੀ ਹੈ, ਨਾਲੇ ਬੱਚਿਆਂ ਨੂੰ ਪਾਣੀ ਵਗੈਰਾ ਵੀ ਦੇਣਾ। ਕਰਨਾ ਬੱਚੇ ਪੀਂਦੇ ਵੀ ਨੀ ਹੈਗੇ ਇੰਨੀ ਗਰਮੀ 'ਚ ਪਾਣੀ, ਦੇਖੋ ਪਾਣੀ ਵੀ ਕਿੰਨਾ ਜ਼ਰੂਰੀ ਜਰੂਰੀ ਇਸ ਟਾਈਮ।
ਹਾਂਜੀ ਚੀਖ ਗਈ ਆ ਗਰਮੀ ਤੇ ਨੇ ਤੇ ਹੱਦ ਪਾਰ ਹੈ ਅੱਜ ਦੇ ਤੌਰ ਤੇ ਇੰਨਾ- ਇੰਨਾ ਡਿਗਰੀ ਲਈ ਇੰਨਾ ਜ਼ਿਆਦਾ ਟੈਂਪਰੇਚਰ ਹੁੰਦਾ ਕਦੇ ਫੋਰਟੀ ਫਾਇਵ ਚੱਲ ਜਾਂਦਾ, ਕਦੇ ਕਿਥੇ ਕਦੇ ਕਿਥੇ, ਪਰੇਸ਼ਾਨ ਹੀ ਕਰ ਦਿੰਦਾ। ਬਿਨਾਂ ਪਾਣੀ ਤੋ ਬੰਦਾ ਰਹਿ ਨਹੀ ਸਕਦਾ ਨਾ
ਬਿਲਕੁਲ- ਬਿਲਕੁਲ ਮੈਂ ਕਹਿੰਦੀ ਹਾਂ ਇੰਨੀ ਕੁਝ ਜਾਂਦਾ। ਗਰਮੀ ਹੋ ਗਈ ਸੀ ਨਾ, ਗਰਮੀ ਦੇ ਕਾਰਨ ਪਿਆਸ ਤਾਂ ਲੱਗਦੀ ਬਹੁਤ ਆ ਤੁਸਾ ਨੰਬਰ ਇਹ ਪਾਣੀ ਪੀਤਾ ਵੀ ਨੀ ਜਾਂਦਾ ਜੇ
ਹਾਂਜੀ ਜਿੰਨੀ ਪਿਆਸ ਲੱਗੀ ਜਿਵੇਂ ਬੰਦਾ ਕਹਿੰਦਾ ਨਾ ਕਿ ਰੋਟੀ ਖਾਣ ਤੋਂ ਪਹਿਲੇ ਫੇਰ ਕੋਈ ਰੋਟੀ ਖਾਣ ਲੱਗਿਆ। ਉਸ ਤੋਂ ਪਹਿਲਾਂ ਇੰਨੀ ਪਿਆਸ ਲਗੇਗੀ ਲੇਕਿਨ ਪਾਣੀ ਪੀ- ਪੀ ਕੇ ਪੇਟ ਆਪਰ ਜਾਂਦਾ ਰੋਟੀ ਖਾਂਣਦਾ ਜੀ ਨਹੀਂ। ਕਰ ਦਾ ਪਹਿਲੀ ਵਾਰ।
ਬਿਲਕੁਲ, ਨਾ ਤਾਂ ਮਨ ਕਰੇਗਾ। ਜ਼ਰੂਰ ਦੀਦੀ ਹਾਂਜੀ- ਹਾਂਜੀ। ਦੇਖੋ ਜ਼ਰੂਰੀ ਵੀ ਕਿੰਨਾ ਹੈਗਾ ਪਾਣੀ ਪੀਣਾ ਬੱਚੇ ਪੀਂਦੇ ਵੀ ਨਹੀ ਹੈਗੇ ਨੇ ਮੇਰੇ ਮਤਲਬ ਮੇਰੇ ਨਾ ਉਹ ਆਏ ਦੇ ਸੀ ਦੀਦੀ ਆਏ ਨੇ, ਉਹਨਾਂ ਦਾ ਵੀ ਛੋਟਾ ਜਿਹਾ ਬੇਬੀ ਏ। ਤੇ ਦੇਖੋ ਜਿਸ ਤ ਆਪਦੀ ਗਰਮੀ ਪੈਂਦੀ ਵੀ ਪਾਣੀ ਕਿੰਨਾ ਪੀਣਾ ਜ਼ਰੂਰੀ ਏ। ਸਾਡੇ ਕੋਲੋਂ ਅਸੀਂ ਵੀ ਜਬਰਦਸਤੀ ਪਾਣੀ ਪੀਂਨੇ ਆਂ, ਕਿ ਨਹੀਂ ਅਸੀਂ ਪੀ ਲੈਂਨੇ ਆਂ ਥੋੜ੍ਹਾ ਬਹੁਤ ਪੀ ਲੈਣੇ ਆ। ਉਹਦੇ ਪਿੱਛੇ ਤਾਂ ਨੱਠਣਾ ਪੈਂਦਾ ਉਨੂੰ ਮਤਲਬ ਪਾਣੀ ਪਿਲਾਉਣਾ ਪੈਂਦਾ ਉਹਨੂੰ, ਪਾਣੀ ਤੋਂ ਨਠਦਾ ਐ ਉਹ ਕਦੇ ਉਹਦੇ ਵਿੱਚ ਨਿੰਬੂ ਪਾਣੀ ਬਣਾ ਕੇ ਦੇ ਤਾ ਜਾਂ ਲੱਸੀ ਦੇਤੀ ਜਾਂ ਉਹ ਦੇਤਾ ਗੂੰਦ ਕਤੀਰਾ ਪਾ ਕੇ ਦੇ ਦਾਂਗੀ ਗਰਮੀ ਦੇ ਵਿੱਚ ਤਾਂ ਇਹ ਸਭ ਚੀਜ਼ਾਂ ਜ਼ਰੂਰੀ ਆਂਨ ਨਾਲੇ ਪਾਣੀ ਵੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਰਹਿੰਦਾ ਹੈ। ਮੈਂ ਕਿਹਾ ਦੀਦੀ ਇਹਨੂੰ ਤਾਂ ਇਸ ਤਰ੍ਹਾਂ ਹੀ ਖੁਆ ਕੇ ਪਿਆਣਾ ਪੈਣਾ ਹੈ। ਪਿੱਛੇ ਨਠ ਨਠ ਕੇ ਉਹਨਾ ਇੰਨੇ ਏ ਤਾਂ ਪੀਣਾ ਨੀ ਹੈਗਾ। ਕਹਿੰਦੀ ਹਾਂ ਇਹ ਤਾਂ ਗੱਲ ਹੈਗੀ ਐਂ।
ਦੇਖੋ ਕਿ ਵੱਡਾ ਜੋ ਹੁੰਦਾ ਨਾ, ਉਹਨਾਂ ਦੇ ਸਿਹਤ ਲਈ ਜਿਵੇਂ ਜ਼ਿਆਦਾ ਵੱਡਾ ਵੀ ਨੀ ਕਿ ਜਿਵੇਂ ਬੱਚਾ ਹੈਗਾ। ਫਿਫਥ ਚ ਹੈਗਾ, ਯਾ ਫੋਰਥ ਹੈਗਾ, ਯਾ ਫੋਰਥ ਚ ਹੈਗਾ ਉਹਨੂੰ ਚਲ ਅਸੀਂ ਫੇਰ ਵੀ ਕਹਿ ਸਕਦੇ ਹਾਂ ਕਿ ਪਾਣੀ ਪੀ ਲੈ ਪੁੱਤ ਕੀ ਬਹੁਤ ਕਿ ਜ਼ਿਆਦਾ ਗਰਮੀ ਹੈਗੀ ਹੈ ਬੇਹੋਸ਼ ਨਾ ਹੋ ਜਾ ਈ ਲੇਕਿਨ ਜੋ ਬਿਲਕੁਲ ਨਿੱਕੇ ਨਿੱਕੇ ਨਿਆਣੇ ਹੁੰਦੇ ਉਹਨਾਂ ਨੂੰ ਕਿਵੇਂ ਕਿਵੇਂ ਕਹੀ ਕਿ ਤਸੀ ਬੇਹੋਸ਼ ਹੋ ਜਾਵੇਗਾ, ਫੇਰ ਕੀ ਕਰੇਗਾ ਉਹਨੂੰ ਉਹਨਾਂ ਨੂੰ ਤੇ ਬਹਾਨੇ ਨਾਲ ਹੀ ਪਿਲਾਣਾ ਪਊਗਾ ਚਾਹੇ ਤੁਸੀਂ ਕੁਛ ਵੀ ਕਰਕੇ ਪਿਆਓਗੇ ਕਿਉਂਕਿ ਮੇਰਾ ਭਰਾ ਹੈਗਾ ਨਾ ਉਹ ਉਹਦੇ ਲਈ ਥਰਡ ਚ ਹੈਗਾ, ਉਹਨੂੰ ਮੈਂ ਦਸ ਵਾਰ ਕ ਕਿਹਾ ਮੈਂ ਤਾਂਪਰਾ ਪਾਣੀ ਪੀ ਲਿਆ ਕਰ ਵੀਰ ਪਾਣੀ ਪੀ ਲਿਆ ਕਰ, ਨੀ ਤੇ ਐ ਨਾ ਹੋਏ ਸਕੂਲੇ ਗਈ ਖੜੇ ਖੜੇ ਤੂੰ -ਚਾ ਅਸੈਂਬਲੀ ਚ ਚੱਕਰ ਖਾ ਕੇ ਡਿੱਗ ਜੇ, ਕਿਉਂਕਿ ਧੁੱਪ ਹੁੰਦੀ ਏ ਬੱਚ ਬੱਚਿਆਂ ਦੇ ਬਿਲਕੁਲ ਸਿਰ ਤੇ ਧੁੱਪ ਹੁੰਦੀ ਐ, ਕਿਉਂਕਿ ਐਨੇ ਬੱਚੇ ਡਿੱਗਦੇ ਨੇ ਨਾ ਅਸੈਂਬਲੀ ਦੇ ਟਾਇਮ ਕੋਈ ਇੱਕ, ਜਿਵੇਂ ਇੱਕ ਬੱਚਾ ਡਿੱਗਿਆ ਨਾਲ -ਨਾਲ ਈ ਦੂਜਾ ਬੱਚਾ ਡਿੱਗ ਰਿਹਾ, ਤੀਜਾ ਡਿੱਗ ਰਿਹਾ, ਕਿਉਂਕਿ ਬੱਚੇ ਸਵੇਰੇ-ਸਵੇਰੇ ਕੁਛ ਖਾਣ ਦਾ ਮਨ
ਖਾ ਕੇ ਨੀ ਆਂਦੇ ਹਾਂਜੀ-ਹਾਂਜੀ
ਤੇ ਨਾਲ ਉਤੋਂ ਗਰਮੀ, ਪਾਣੀ ਵੀ ਨੀ ਉਸ ਟਾਇਮ ਪੀਣ ਦਿੰਦਾ ਕੋਈ ਉਹ ਬੱਚਾ ਖਾ ਚੁੱਕ ਚੱਕਰ ਖਾ ਕੇ ਡਿੱਗਣ ਗੇ ਈ ਫਿਰ, ਮੈ ਤੇ ਆਪਣੇ ਭਰਾ ਨੂੰ ਕਹਿੰਦੀ ਆ ਕਿ ਬਈ ਤੂੰ ਸਕੂਲੇ ਜਾ ਰਿਹਾ ਆਪਣਾ ਨਾਲ ਲੈ ਕੇ ਜਾ ਕੁੱਛ ਵੀ ਹੈਗਾ ਜਦੋਂ ਤੈਨੂੰ ਲੱਗੇ ਕਿ ਹਾਂ ਜਿਹਾਂ ਹੋ ਰਿਹਾ, ਸਿੱਧਾ ਸੀ ਨਾ ਹਰ ਕਿਸੇ ਨੂੰ ਮਾ ਨਈ ਭਰਾ ਨੂੰ ਨੀ ਲਾਈਕ ਓਹਦੇ ਕਲਾਸ ਦੇ ਬਾਕੀ ਬੱਚਿਆਂ ਨੂੰ ਵੀ ਕਿਉਂਕਿ ਇੱਕ ਤਰੀਕੇ ਨਾਲ ਉਹ ਵੀ ਮੇਰੇ ਭੈਣ ਭਰਾ ਹੀ ਹੋ ਗੇ ਛੋਟੇ, ਮੈਂ ਉਹ ਸਭ ਨੂੰ ਕਹਿੰਨੀ ਆਂ ਉਹਦੇ ਕਲਾਸ ਚ ਜਾ ਕੇ ਕ ਪੁ -ਤਰ ਅਗਰ ਤੁਹਾਂਨੂੰ ਲੱਗਦਾ, ਆਪਣੀ ਬੋਤਲ ਘਰੋ ਦੋ ਬੋਤਲਾਂ ਲੈ ਕੇ ਆਓ ਇੱਕ ਸਿੰ -ਪਲ ਠੰਡੇ ਪਾਣੀ ਦੀ ਤੇ ਨਾਲ ਈ ਗਲੂਕੋਜ ਬਣਾ ਕੇ ਲੈ ਕੇ ਆਓ, ਤੁਹਾਨੂੰ ਆਣੀ ਚਾਹੀਦੀ ਐ ਕਿਉਂਕਿ ਦੋ ਬੋ -ਤਲਾ ਤੇ ਬਹੁਤ ਅਰਾਮ ਨਾਲ ਚਾਹੀਦੀਆਂ ਨੇ ਬੱਚੇ ਨੂੰ
ਹਾਂਜੀ, ਦੇਖੋ ਨਾਲੇ ਨਾ ਵੈਸੇ ਈ ਅੱਜ ਕੱਲ ਕਿੰਨਾ ਕੁੱਛ ਆ ਗਿਆ ਹੋਇਆ ਐ ਪਾਣੀ ਚ ਪਾ ਕੇ, ਜਿਵੇਂ ਗਲੂਕੋਜ ਨੇ ਗਲੂਕੋਜ ਦੇ ਵੀ ਕਿੰਨੇ ਫਲੇਵਰਸ ਪਾਤੇ ਨੇ ਜਿਵੇਂ ਉਹ ਟੈਨ ਆਂਦਾ ਸੀ, ਓਦੇ ਵੀ ਕਿੰਨੇ ਜ਼ਿਆਦਾ ਫਲੇਵਰਸ ਆ ਗਏ ਹੋਏ ਨੇ ਹੋਰ ਕਿੰਨੀ- ਕਿੰਨੀ ਜਿਦਾਂ ਲੱਸੀ ਨੇ ਲੱਸੀ ਵੀ ਤੁਹਾਨੂੰ ਮਿੱਠੀ ਲੱਸੀ ਵੀ ਮਿਲਦੀ ਏ। ਤੁਹਾਨੂੰ ਨਮਕੀਨ ਵਾਲੀ ਵੀ ਐ, ਬਟ ਕਿ ਲੱਸੀ ਬੰਦਾ ਬਾਹਰ ਨਾਲੋਂ ਘਰ ਦਹੀਂ ਆਪੇ ਜਮਾ ਕੇ, ਉਹਦੀ ਬਣਾ ਕੇ ਪੀਲੇ, ਉਹ ਜ਼ਿਆਦਾ ਵਧੀਆ
ਹਾਂਜੀ ਇਹ ਤਾਂ ਹੈਂ
ਹਾਂਜੀ, ਕੱਚੀ ਲੱਸੀ ਵੀ ਕਿੰਨੀ ਵਧੀਆ ਹੁੰਦੀ ਏ। ਅ ਪਾ ਦੇਖੋ ਪਾਣੀ ਏਂ, ਹਰ ਇੱਕ ਚੀਜ਼ ਪਾਣੀ ਹੈਗੀ ਦੇਖੋ ਹੈ ਤਾਂ ਗਲੂਕੋਜ ਵੀ ਪਾਣੀ ਏ ਬਟ ਐ ਕਿ ਥੋੜਾਂ ਟੇਸ
ਹਾਂਜੀ ਮੇਨ ਗੱਲ ਹੁੰਦੀ ਏ ਟੇਸਟ, ਜੇ ਕੁਛ ਵੀ ਹੈਗਾ ਲਾਇਕ ਸਵੇਰੇ ਜਾਦਾ ਨੀ ਕੁਛ ਕਿਉਂਕਿ ਦੇਖੋ ਇੱਕ ਤੇ ਲ ਬੱਚੇ ਨੂੰ ਸਭ ਤੋਂ ਪਹਿਲਾ ਸਵੇਰੇ ਉੱਠਦੇ ਪਾਣੀ ਪਿਲਾਣਾ ਚਾਹੀਦਾ। ਕਿਉਂਕਿ ਇਹ ਉਹ ਇੱਕ ਤੇ ਉਹ ਸਾਡਾ ਲੇਕਿਨ ਕਿਉਂਕਿ ਸਾਡੇ ਪੂਰੀ ਰਾਤ ਦੀ, ਸੋਣ ਤੋਂ ਬਾਅਦ ਸਾਡੇ ਮੂੰਹ ਚ ਸਾਡੀ ਲਾਰ ਹੁੰਦੀ ਐ। ਉਹਨੂੰ ਅਸੀਂ ਲਾਇਕ ਨਾਲ ਪੀਵਗੇ ਤੇ ਉਹ ਸਾਡੇ -ਸਾਡੇ ਲਈ ਜਿਹੜੇ ਵੀ ਕੀਟਾਣੂ ਹੈਗੇ ਨੇ ਉਹ ਸਾਰੇ ਸਹੀ ਹੁੰਦੇ ਨੇ ਮਤਲਬ ਅੰਦਰ ਜੋ ਵੀ ਬਿਮਾਰੀਆਂ ਹੈਗੀਆਂ, ਨੇ ਤੇ ਨਾਲ ਬ ਬੱਚਿਆ ਨੂੰ ਜ਼ਿਆਦਾ ਹੋਛ ਨੀ, ਕਿਉਂਕਿ ਯਾਰ ਅਸੀਂ ਕੁਛ ਵੀ ਪੀ ਜੇ ਅਸੀਂ ਮਿਲਕ ਸ਼ੇਕ ਬਣਾ ਕੇ ਦੇ ਰੇ ਆ ਬ ਬੱਚਿਆਂ ਨੂੰ ਕੋਲਡ ਕੌਫੀ ਬਣਾ ਕੇ ਦੇ ਰਹੇ ਆ, ਉਹ ਇੱਕ ਤਰੀਕੇ ਨਾਲ ਪਾਣੀ ਹੋਜੇਂਗਾ।
ਬਿਲਕੁਲ- ਬਿਲਕੁਲ। ਉਹੀ ਨਾ ਜਿਵੇਂ ਕਹਿੰਦੇ ਆ ਨਾ ਕਿ ਸਾਡੇ ਸਰੀਰ ਦੇ ਵਿੱਚ ਰੋਟੀ ਵੀ ਜ਼ਰੂਰੀ ਹੁੰਦੀ ਦੇਖੋ ਜਿੰਨੀ ਸਾਡੇ ਸ਼ਰੀਰ ਚ ਰੋਟੀ ਜ਼ਰੂਰੀ ਐ ਨਾ, ਓਨੀ ਹੀ ਸਾਡੇ ਸ਼ਰੀਰ ਦੇ ਵਿੱਚ ਪਾਣੀ ਵੀ ਜ਼ਰੂਰੀ ਐ
ਐਹ ਤੇ ਹੈਗਾ ਈ ਆ, ਕਿਉਕਿ ਸਾਡਾ ਅੱਧਾ ਤੋਂ ਜ਼ਿਆਦਾ ਸਰੀਰ ਤੇ ਪਾਣੀ ਤੋਂ ਈ
ਪਾਣੀ, ਹਾਂਜੀ- ਹਾਂਜੀ ਦੇਖੋ ਹੁਣ ਤੁਸੀਂ ਜਿਵੇਂ ਬਿਮਾਰ ਹੋ ਜਾਂਦੇ ਓ ਫੇਰ ਜਦੋਂ ਡਰਿੱਪ ਵਗੈਰਾ ਲੱਗਦੀ ਡਾਕਟਰ ਕਹਿੰਦੇ ਹਾਂ ਤੁਹਾਡੇ 'ਚ ਨਾ ਪਾਣੀ ਖ਼ਤਮ ਹੋ ਗਿਆ। ਦੇਖੋ ਪਾਣੀ ਐ ਨਾ ਫਿਰ ਪਾਣੀ ਨੂੰ ਰਿਕਵਰ ਕਰੋ, ਤੁਸੀਂ ਦੇਖੋ ਅਗਰ ਤੁਸੀਂ ਰੋਟੀ ਨੀ ਖਾਓਗੇ ਤੁਹਾਡਾ ਤਾਂ ਵੀ ਗੱਲ ਕੀਤੀਆਂ ਦੀ ਤੁਹਾਡੇ ਅੰਦਰ ਪਾਣੀ ਦੀ ਕਮੀ ਹੋ ਗੀ ਦੀ ਏ ਜਡੇ ਚ ਪਾਣੀ ਖ਼ਤਮ ਹੋ ਜਾਂਣਾ ਓਨਾਂ ਨੇ ਤਾਂ ਵੀ ਏਹੀ ਚੀਜ਼ ਕੈਣੀ ਐ। ਕਿ ਆਪਣਾ ਪਾਣੀ ਕਵਰ ਕਰੋ ਗੁਲੂਕੋਜ਼ ਕਿਉਂ ਫਿਰ ਗੁਲੂਕੋਜ਼ ਚੜਾਂਦੇ ਨੇਂ, ਡਰਿਪਸ ਵਗੈਰਾ ਲੱਗਦੀਆਂ ਨੇਂ। ਇਸ ਤੋਂ ਵਧੀਆ ਐ ਕਿ ਤੁਸੀਂ ਓ ਵਾਲਾ ਕੰਮ ਈ ਨਾਂ ਕਰੋ ਤੁਸੀਂ ਪੈਲੇ ਈ ਆਪਣੀ ਬੋਡੀ ਨੂੰ ਹਲਕ ਨੀਂ ਤੁਸੀਂ ਜ਼ਿਆਦਾ ਨ੍ਹੀਂ ਪੀ ਸਕਦੇ। ਤੁਸੀਂ ਥੋੜਾ-ਥੋੜਾ ਪੀਓ। ਇਕਦਮ ਵੀ ਨੀਂ ਐ ਨਾਂ ਕਿ ਤੁਸੀਂ ਹਾਂ ਬੀ, ਤੁਸੀਂ ਦਿਨ ਦੀ ਚਾਰ-ਪੰਜ ਬੋਤਲਾਂ ਪੀਣੀਆਂ ਨੇਂ। ਕਿਉਂਕਿ ਗਰਮੀ ਦੇ ਕਾਰਨ ਦੇਖੋ, ਪਿਆਸ ਲੱਗਦੀ ਵੀ ਬੋਤ ਐ ਪਾਣੀ ਪੀਤਾ ਵੀ ਨੀਂ ਜਾਂਦਾ। ਜਿਵੇਂ ਅਸੀਂ ਰੂਹ ਅਫ਼ਜਾ ਵਗੈਰਾ ਬਣਾ ਕੇ ਪੀ ਲੈਂਨੈ ਹੁਣ
ਕਿਉਂਕਿ ਅਸੀਂ ਸਾ ਵੱਡੇ ਹੈਗੇ ਚਾਏ ਨਿਆਣੇਂ ਹੈਗੇ ਸਾਨੂੰ ਜਬਰਦਸਤੀ ਪਾਣੀ ਪੀਣਾ ਈ ਪਊਗਾ ਨਾਂ ਕਿ ਪ ਤੇ ਸਭ ਤੋ ਵੱਡੀ ਗੱਲ ਕਿਉਂਕਿ ਇੱਕ ਤੇ ਲੂ ਬੜੀ ਚਲਦੀ ਐ। ਤੇ ਬਾਰਿਸ਼ਾਂ ਕਾਰਨ ਤੇ ਬੋਤ ਚਿਪਚਿਪਾ ਜਿਵੇਂ ਮੌਸਮ ਹੁੰਦਾ ਨਾਂ ਓ ਚੱਲ ਰਿਆ ਤੇ ਪਾਣੀ ਪੀਣ ਦਾ ਮਨ ਨੀਂ ਕਰਦਾ ਕਿਉਂਕਿ ਸਰੀਰ ਪੂਰਾ ਪਸੀਨੇ ਨਾਲ ਭਰਿਆ ਹੁੰਦਾ।
ਭਰਿਆ ਹੁੰਦਾ ਹਾਂਜੀ।
ਤੇ ਪੂਰਾ ਦਿਨ ਬੰਦਾ ਇਰੀਟੇਟ ਹੋ-ਹੋ ਕੇ ਪਾਗ਼ਲ ਈ ਹੋ ਜਾਂਦਾ। ਕਦੇ ਏਥੋਂ ਪਸੀਨਾ ਆ ਰਿਆ, ਏਥੋਂ ਪਸੀਨਾ ਆ ਰਾ। ਉਤੋਂ ਉਸ ਤੋਂ ਬਾਅਦ ਜਦ ਪਿਆਸ ਲੱਗਦੀ ਏ ਤੇ ਜਿਵੇਂ ਅਸੀਂ ਸਕੂਲੇ ਮੈਂ ਕਾ ਮੈਂ ਕਾਫੀ ਜਗ੍ਹਾ ਵੇਖਿਆ ਨੇਂ ਬੋਤ ਸਾਰੇ ਸਕੂਲ ਵੇਖੇ ਨੇਂ ਕਿ ਜਿੱਥੇ ਦੇ ਕੋਈ ਦੂਜੇ ਸਕੂਲ ਦੇ ਮੇਰੇ ਟਿਊਸ਼ਨ ਚ ਤੇ ਸਾਰੇ ਬੱਚੇ ਮਿਕਸ ਈ ਹੁੰਦੇ ਨੇ। ਹਰੇਕ ਸਕੂਲ ਦੇ, ਤੇ ਉੱਥੇ ਏਦਾ ਬੋਹਤ ਵੇਖੇ ਕਿ ਓ ਕੇਂਦੇ ਨੇਂ ਸਾਡੇ ਸਕੂਲ ਠੰਡਾ ਪਾਣੀ ਆਂਦਾ ਈ ਨੀਂ ਲੇਕਿਨ ਮੈਂ ਤੇ ਐ ਕੈਣੀ ਆਂ ਕਿ ਕੋਈ ਸਕੂਲ ਹੈਗਾ ਕਿ ਠੰਡਾ ਪਾਣੀ ਹੋਣਾ ਚਾਈਦਾ, ਜੇ ਓ ਟੀਚਰ ਹੈਗੇ ਨੇਂ ਜਾਂ ਫਿਰ ਬੱਚੇ ਹੈਗੇ ਨੇਂ। ਕਿਉਂਕਿ ਕਿਉਂਕਿ ਨਈਂ ਜਿਵੇਂ ਨ ਨੋਰਮਲ ਪਾਣੀ ਹੈਗਾ ਓਹਤੇ ਬੱਚੇ ਘੱਟ ਪੀਂਦੇ ਨੇਂ, ਠੰਡੇ ਪਾਣੀ ਦੇ ਭਰਨੇ ਬੱਚੇ ਪੀ ਜਾਂਦੇ ਨੇ।
ਪੀਂਦੇ ਨੇ ਪਾਣੀ ਓ ਕੇਂਦੇ ਨੇ ਨਈਂ ਯਾਰ ਠੰਡਾ ਪਾਣੀ ਏ ਚਲ ਆ ਤੂੰ ਵੀ ਆਪਣੀ ਬੋਟਲ ਲੈ ਵਾ ਮੈਂ ਵੀ ਆਪਣੀ ਬੋਟਲ ਲੈਣੀ ਭਰ ਆਨੇ ਆਂ।
ਹਾਂ, ਹਾਂ, ਹਾਂ। ਮਜ਼ੇ-ਮਜੇ ਨਾਲ ਨਾਂ ਬੱਚੇ ਕਰ ਦਿੰਦੇ ਨੇਂ ਚੀਜ਼ਾਂ ਕਿਉਂਕਿ ਬੱਚਿਆਂ ਨੂੰ ਜਿੱਥੇ ਮਜ਼ਾ ਦਿੱਖਦਾ, ਓ ਓਥੇ ਈ ਜਾਣਗੇ।
ਏ ਐ ਤੁਸੀਂ ਓਹੀ ਇਗਜਾਮਪਲ ਲੱਲੋ ਨਾਂ ਜਿਵੇਂ ਸ਼ਬੀਲ ਲੱਗਦੀ ਐ, ਅਸੀਂ ਕੀ ਕਰਨੇ ਆਂ ਸਵਾਦ ਸਵਾਦ ਦੇ ਨਾਲ, ਇੱਕ ਗਿਲਾਸ ਦੇ ਵਿਜਾਏ ਤਿੰਨ-ਚਾਰ ਗਿਲਾਸ ਪੀ ਜਾਂਣੇ ਆਂ। ਇੱਕ ਸਾਨੂੰ ਹੁੰਦਾ ਨਾਂ ਨਈਂ ਐ ਠੰਡੀ ਨਾਲੇ ਚਿਲਡ ਨਾਲੇ ਸਵਾਦ, ਨਾਲੇ ਜੋ ਤੁਆਨੂੰ ਪੀ ਕੇ ਅੰਦਰ ਆਰਾਮ ਮਿਲਦਾ ਏ, ਓ ਸੰਤੁਸ਼ਟੀ ਹੋ ਜਾਂਦੀ ਐ। ਫਿਰ ਉਸ ਤੋਂ ਬਾਅਦ ਭੁੱਖ ਵੀ ਨ੍ਹੀਂ ਲੱਗਦੀ। ਓ ਜੇੜਾ ਰੂ ਅਬਜੇ ਵਾਲਾ ਪਾਣੀ ਹੁੰਦਾ ਐ ਤੁਸੀਂ ਪੀਲੋ, ਇੱਕ ਗਲਾਸ ਪੀ ਲੋ ਮੈਂ ਕੈਣੀ ਤਾਨੂੰ ਭੁੱਖ ਈ ਨੀਂ ਲੱਗੇਗੀ, ਥੋੜਾ ਮਤਲਬ ਏਂਜ ਹੋ ਜਏਗਾ ਕਿ ਤੁਸੀਂ ਪਤਾ ਨੀਂ ਕਿੰਨਾ ਈ ਕੁਛ ਖਾ ਲਿਆ ਹੋਇਆ ਜਾਂ ਪੀ ਲਿਆ ਹੋਇਆ। ਥੋੜ੍ਹਾ ਢਿੱਡ ਭਰਿਆ ਹੋਇਆ।
ਐ ਤੇ ਦ ਦਕੀ ਦੇਖੋ ਇੱਕ ਤੇ ਲਈਕ ਲੋਕੀ ਲੈਂਦੇ ਨੇ ਲੰਗਰ ਦੇ ਤੌਰ ਤੇ ਤੇ ਲੰਗਰ ਚ ਸਾਨੂੰ ਤਾਂ ਜੋ ਮਰਜ਼ੀ ਚੀਜ਼ ਮਿਲਜੇ ਓ ਤੇ ਸਵਾਦ ਲੱਗੇਗੀ, ਲੱਗੇਗੀ ਤੇ ਜੋ ਮਰਜ਼ ਜੀ ਹੋ ਜੇ ਤੇ ਨਾਲ ਇੱਕ ਨਾਂ ਇੱਕ ਬੱਚੇ ਜਿਵੇਂ ਏਥੇ ਨਿਆਣੇ ਹੁੰਦੇ ਨੇਂ। ਕਿ ਓਨਾਂ ਨੂੰ ਤੁਸੀਂ ਸ਼ੋਕ-ਸ਼ੋਕ ਚ ਕੈਅ ਸਕੋ, ਵਰਖੋਂ ਲੰਗਣ ਲੱਗ ਗਿਆ। ਜਾਓ ਤੁਸੀਂ ਪੀ ਕੇ ਆਓ। ਤੇ ਉਹ ਇੱਕ ਦੀ ਜਗ੍ਹਾ ਲਈ ਜੇਕਰ ਉਹਨਾਂ ਨੇ ਪੂਰਾ ਦਿਨ ਵੀ ਪਾਣੀ ਨੀ ਪੀਤਾ ਨਾ। ਉਹਦੇ ਚ ਉਹ ਤਿੰਨ ਜਾਂ ਚਾਰ ਗਲਾਸ ਸੀ ਨਾ ਉਸ ਛਬੀਲ ਵਿੱਚ ਉਹਨਾਂ ਚ ਹੀ ਉਹ ਨਾ ਪੂਰਾ ਪਾਣੀ ਪੂਰਾ ਕਰ ਦੇਣਗੇ ਪੂਰਾ ਦਿਨ ਚ ਚਾਹੇ।
ਹਾਂਜੀ -ਹਾਂਜੀ, ਉਹ ਤਾਂ ਗੱਲ ਹੈਗੀ ਐ।
ਕਿਉਂਕਿ ਜੂਨ ਦੇ ਮਹੀਨੇ ਚ ਬਹੁਤ ਜ਼ਿਆਦਾ ਹੀ ਲੱਗਦਾ ਸੀ ਛਬੀਲਾ ਹਰ ਜਗ੍ਹਾ।
ਹਾਂਜੀ -ਹਾਂਜੀ। ਲੱਗਦੀਆਂ ਨੇ ਹੁਣ ਤਾਂ ਚਲੋ ਅਮ ਹੁਣ ਮੈਂ ਨਹੀਂ ਕਹਿ ਸਕਦੀ ਕੁੱਛ ਸਾਡੇ। ਬਟ ਸਾਡੇ ਤੇ ਪਿਛਲੇ ਮਹੀਨੇ ਹਾਂ ਜੂਨ ਦਾ ਮਹੀਨਾ ਸੀ ਬਹੁਤ ਹਰ ਇੱਕ ਜਗ੍ਹਾ ਜਗ੍ਹਾ ਤੇ। ਛਬੀਲਾਂ ਸੀ ਲੰਗਰ ਸੀ ਦੇਖੋ ਪਾਣੀ ਦੀ ਤਾਂ ਉਸ ਟਾਈਮ। ਉਹੀ ਮਤਲਬ ਘਰੇ ਬੰ ਘੱਟ ਹੀ ਬਣਾਇਆ ਸੀ ਨਿੰਬੂ ਪਾਣੀ ਯੇ ਵੋ। ਕਿਉਕਿ ਬਾਹਰ ਜਾਣਾ ਬੱਚਿਆਂ ਨੂੰ ਲੈਣ ਕੁੱਛ ਦੋ -ਦੋ ਤਿੰਨ- ਤਿੰਨ ਗਲਾਸ। ਪੀ ਕੇ ਆਣੇ ਫਿਰ ਉਹਦਾ ਸਵਾਦ ਵੀ ਅਲੱਗ ਹੁੰਦਾ ਆ।
ਹਾਂਜੀ ਇਹ ਤਾਂ ਹੈਗਾ ਬਟ ਕਿਉਕਿ ਜ਼ਰੂਰੀ ਤਾਂ ਸਾਰੀਆਂ ਚੀਜ਼ਾਂ ਹੀ ਹੈਗੀਆਂ ਨੇ ਸਾਡੇ ਕੋਲ ਖਾਣਾ ਜ਼ਰੂਰੀ ਹੈਗਾ ਤੇ ਪਾਣੀ ਵੀ ਉਨੀ ਜ਼ਰੂਰੀ ਕਿਉਂਕਿ ਪਾਣੀ ਬਿਨਾਂ ਅਸੀਂ ਕੁਛ ਕਰ ਹੀ ਨੀ ਸਕਦੇ ਨਾ। ਨਹੀਂ ਤੇ ਇਹ ਹੋਊਗਾ ਸਾਡੇ। ਡੀਹਾਈਡ੍ਰੇਸ਼ਨ ਹੋ ਜਾਏਗੀ ਫਿਰ ਡਾਕਟਰ ਕੋਲ ਜਾਓ ਡਾਕਟਰ ਓ ਆਰ ਐਸ ਕਹੇਗਾ ਕਿ ਜਿੰਨੀ। ਜੇ ਜ਼ਿਆਦਾ ਹੈਗਾ ਤੇ ਓ ਆਰ ਐਸ ਪੀਓ
ਹਾਂਜੀ -ਹਾਂਜੀ, ਉਹ ਤਾਂ ਗੱਲ ਹੈਗੀ ਆ। ਓ ਆਰ ਐਸ ਦੇਖੋ ਜਿਵੇਂ ਬੱਚਿਆਂ ਲਈ ਇੱਕ ਓ ਆਰ ਐਸ ਹੁੰਦੇ ਆ ਨਾ। ਓ ਆਰ ਐਸ ਚ ਵੀ ਬੜੇ ਫਲੇਵਰਸ ਆ ਗਏ ਨੇ। ਜਿਵੇਂ ਪਹਿਲੇ ਬੜਾ ਕੜਵਾ ਜਿਹਾ ਓ ਆਰ ਐਸ ਹੁੰਦਾ ਸੀ, ਹੁਣ ਓ ਆਰ ਐਸ ਦੇ ਵਿੱਚ ਵੀ ਦੇਖੋ ਉਹਨਾਂ ਨੇ। ਛੋਟੇ- ਛੋਟੇ ਬੱਚਿਆਂ ਲਈ ਕਿ ਮੀਨ ਪਾਣੀ ਦੇਣ ਲਈ ਕੁਛ ਦੇਣ ਲਈ। ਬੋਟਲ ਦੇ ਵਿਚ ਪਾ ਕੇ ਓ ਆਰ ਐਸ ਵੀ ਬੜੇ ਅਲੱਗ- ਅਲੱਗ ਫਲੇਵਰ ਦੇ ਆ ਗਏ ਜੇ। ਉਹ ਵੀ ਬੜਾ ਵਧੀਆ ਮਤਲਬ ਤੁਸੀਂ ਵੱਡੇ ਵੀ ਪੀ ਸਕਦੇ ਹੋ ਬਟ ਹੈ ਉਹ ਬੱਚਿਆਂ ਲਈ ਐ।
ਨਹੀਂ ਜੋ ਮਰਜ਼ੀ ਹੈਗਾ, ਕਿਉਂਕਿ ਫਲੇਵਰ।
ਹਾਂਜੀ- ਹਾਂਜੀ।
ਇੱਕ ਨਾ ਅਲੱਗ ਹੀ ਚੀਜ਼ਾਂ ਮੰਗਦਾ। ਜਿਵੇਂ ਕਲਰਜ ਹੈਗੇ ਅਸੀਂ ਡਿਫਰੈਂਟ ਕਲਰ ਮੰਗਦੇ, ਉਹ ਵੀ ਸਾਡੇ
ਹੂੰ
ਫ੍ਰੀ ਦਾ ਸਵਾਦ ਦਾ ਖਾਣਾ ਬਈ ਉਹ ਪਾਣੀ ਚ ਆਏਗਾ, ਚਾਹੇ ਉਹ ਕਿਸੇ ਚੀਜ਼ ਚ ਆਏਗਾ।
ਹਾਂਜੀ।
ਤੇ ਉਸ ਨਾਲ ਤਾ ਮਜ਼ਾ ਆਉਂਦਾ, ਕਿਉਂਕਿ ਮਜ਼ੇ ਮਜ਼ੇ 'ਚ ਬੰਦਾ ਪੀ ਜਾਂਦਾ ਫਿਰ। ਹਾਂਜੀ ਚਲੋ ਫਿਰ ਘਰ ਦੀ ਮੈਂ ਤੁਹਾਨੂੰ ਮਾਰ ਚੁਪ ਏ ਫਿਰ ਹਾਂਜੀ। ਠੀਕ ਹੈ ਜੀ, ਸਸ੍ਰੀ ਅਕਾਲ।